ਹੈਲੋ ਸਤਿ ਸ੍ਰੀ ਅਕਾਲ ਜੀ।
ਤੁਹਾਡੀ ਕੋਲ ਨਾ ਕੱਟ ਹੋ ਗਈ ਸੀ, ਪਹਿਲਾਂ ਪਤਾ ਕਿੱਦਾਂ ਹੋ ਗਈ ਸੀ।
ਨਹੀਂ ਪਤਾ, ਪਤਾ ਕੀ ਕੰਨ ਨੂੰ ਫੋਨ ਲਾਇਆ ਹੋਇਆ ਸੀ ਨਾ, ਮੋਬਾਇਲ ਡਾਟਾ ਹੀ ਬੰਦ ਹੋ ਗਿਆ ਸੀਗਾ।
ਅੱਛਾ, ਅੱਛਾ
ਉਹ ਜਦ ਦੇਖਿਆ ਜਦ ਫੋਨ ਘੱਟ ਹਾਂਜੀ ਉਹ ਚੋਂ ਤਾਂ ਫੋਨ ਹੀ ਕੱਟ ਚੁੱਕਿਆ ਸੀਗਾ।
ਹਾਂਜੀ, ਹਾਂਜੀ ਮੈਂ ਹੈਲੋ, ਹੈਲੋ ਕਰਾਂ ਤੁਹਾਡੀ ਆਵਾਜ਼ ਨਹੀਂ ਆ ਰਹੀ ਸੀ।
ਹਾਂਜੀ, ਹਾਂਜੀ ਹੋਰ ਸੁਣਾਓ?
ਹੋ ਹੋਰ ਸੁਣਾਓ ਸਬ ਪਰਿਵਾਰ 'ਚ ਵਧੀਆ
ਹਾਂਜੀ ਹਾਂਜੀ ਸਭ ਵਧੀਆ
ਹਾਂਜੀ ਦੇਖੋ ਅੱਜ ਕੱਲ ਕਿੰਨੀ ਮਹਿੰਗਾਈ ਹੈ ਹਨਾ ਬੱਚਿਆਂ ਨੂੰ ਪੜ੍ਹਾਣਾ ਕਿੰਨਾ ਔਖਾ ਹੋ ਗਿਆ ਜੀ ਬੜਾ ਮਹਿੰਗਾ ਦਿ ਮਹਿੰਗਾਈ ਮਹਿੰਗਾਈ ਮਹਿੰਗਾਈ ਹਾਂਜੀ ਹਾਂਜੀ ਬਿਲਕੁਲ ਜੀ ਦਿਨ ਰਾਤ ਮਹਿੰਗਾਈ ਵੱਧਦੀ ਜਾ ਰਹੀ ਹੈ ਕਦੇ ਇਹ ਨਹੀਂ ਕਿ ਹਰ ਸਾਲ ਸਕੂਲ ਵਾਲੀ ਫੀ ਫੀਸ ਬੜਾਂਦੇ ਨੇ ਆਪਣੀ
ਹਾਂਜੀ ਸਕੂਲ ਵਾਲੇ ਹਰਵਾਂਗੇ ਕੋਲ ਹ ਵਧਾਂਦੇ ਆ ਡੇਢ ਦੋ ਸੌ ਰੁਪੇਆ ਘਰੇ ਪੰਜ ਸੌ ਮੈਂ ਵਧਾਂਦੇ ਆ ਫੀਸਾਂ ਵੀ ਵਧੀਆ ਨਾਲ ਬੱਸਾਂ ਕਿਰਾਏ ਉਹ ਵੀ ਵੱਧਦੇ ਆ ਇਹਨਾਂ ਦੇ
ਹਾਂਜੀ ਹਾਂਜੀ ਹਾਂਜੀ ਅੱਜ ਕੱਲ੍ਹ ਜੇੜਾ ਮਤਲਬ ਇਹ ਸਮਝ ਲਓ ਕਿ ਅਜ ਕੱਲ ਪੁਲਾਣਾ ਇਹਨਾਂ ਕਿਉਂ ਇਸ ਕਰਕੇ ਜ਼ਰੂਰੀ ਹੋ ਗਿਆ ਪੇਰੈਂਟਸ ਲਈ ਕਿਉਂਕਿ ਦੇਖੋ ਐਡਵਾਂਸ ਜ਼ਮਾਨਾ ਹੈਗਾ ਤੇ ਇਸ ਸਕੂਲ ਵਾਲਿਆਂ ਨੇ ਬਣਾ ਲਿਆ ਧੰਦਾ ਬਿਜਨਸ ਬਣਾ ਲਿਆ ਸਕੂਲ ਵਾਲਿਆਂ ਨੇ
ਹਾਂ ਉਹਨਾਂ ਨੂੰ ਦਾ ਕੋਈ ਬਿਜ ਨ ਸੀ ਬਣਾ ਲਿਆ ਹਾਂ ਸਹੀ ਗੱਲ ਹੈ ਹੁਣ ਤੁਸੀਂ ਦੇਖੋ ਕਿਤਾਬਾਂ ਹੀ ਕਿੰਨੀਆਂ ਮਹਿੰਗੀਆਂ ਇਹ ਠੀਕ ਹੈਏ ਕਿ ਸੈਟ ਹੀ ਸੱਤ ਸੱਤ ਅੱਠ ਹਜਾਰ ਦਾ ਆਂਦਾ ਹੁੰਦਾ ਹੈ ਬੱਚਿਆਂ ਦਾ ਤਾਂ ਤਨੀ ਸੱਚ ਲਾਲਸਾ ਦੇਖ ਲਓ ਹੋਰ ਜਿਹੜੇ ਪਹਿਲੇ ਤਾਂ
ਹਾਂਜੀ
ਦੇਖੋ ਐਨ ਸੀ ਆਰਟੀ ਬੁਕਾਂ ਹੁੰਆਂ ਦੀਆਂਈ ਆਪਣੇ ਉੱਥ ਲੈਂਦੇ ਜਿਹੜੇ ਮੈਂਗੇ ਹੁੰਦੀ ਆਹੈ ਜਿਨਾਂ ਦੀ ਬੁਕਸ ਮੈਂਗੀਆਂ ਹੁੰਦੀਆਂ
ਤੇ ਤੁਸੀਂ ਦੇਖੋ ਕਿਤਾਬਾਂ ਕਿਤਾਬਾਂ ਉਹੀ ਹੁੰਦੀਆਂ ਨੇ ਅੱਗੇ ਪਿੱਛੇ ਚੈਪਟਰ ਕਰਕੇ ਕੈਂਦੇ ਕਿ ਕੋਰਸ ਬਦਲ ਗਿਆ ਕੋਰਸ ਚੇਂਜ ਹੋ ਗਿਆ ਇਹ ਹੋ ਗਿਆ ਹੋਗਾ ਇਹਨਾਂ ਨੂੰ ਇਹ ਨਹੀਂ ਪਤਾ ਕਿ ਕਿੰਨਾ ਇਹ ਮੈਰ ਕਿੰਨਾ ਬੋਝ ਪਾ ਰਹੇ ਨੇ ਲੋਕ
ਹਾਂਜੀ ਇਹ ਤੇ ਹੈ ਬੋਤ ਬਾਰੇ ਦੇਖੋ ਜਿਹੜ ਚੈਪਟਰ ਕਿਤਾਬਾਂ ਹੋਈ ਹੁੰਦੀ ਓਥਰ ਦੇ ਬਸ ਦੇੋ ਲਿਖਣ ਦਾ ਸਟਾਈਲ ਅਲੱਗ ਹੈ ਕਿਤਾਬਾਂ ਉਈ ਹੈ ਸਿਲੇਬਸ ਵੀ ਉਈ ਹੈ ਬਸ ਜਿਹੜਾ ਚੈਪਟਰ ਵਨ ਆਉਂਦਾ ਉਹ ਥਰੀ ਵੀ ਚੱਲਦਾ ਮਤਲਬ ਅੱਗੇ ਪਿੱਛੇ ਹੋ ਜਾਂਦਾ ਹੈ ਓਥਰ ਉਸਨੂੰ ਅੱਗੇ ਪਿੱਛੇ ਕਰ ਦਿੰਦਾ ਬਸ ਸਮਝਦੇ ਨੀ ਆ ਨਾ ਇਹ ਜੇੜੇ
ਸਮਝਦੇ ਵੀ ਨਹੀਂ ਦੇਖੋ ਤੇ ਬਾਹਰ ਫੋਰਨ ਬਾਹਰ ਮੁਲਕਾਂ ਚ ਦੇਖ ਲਓ ਤੁਸੀਂ ਉਹ ਕੀ ਕਰਦੇ ਨੇ ਕਿਤਾਬਾਂ ਬੱਚਿਆਂ ਨੂੰ ਪੜ੍ਹਨ ਵਾਸਤੇ ਫਰੀ ਦਿੰਦੇ ਨੇ ਉਹ
ਹਾਂ ਬੱਚਿਆਂ ਕੋਲ ਕਿਤਾਬਾਂ ਨੀ ਹੁੰਦੀਆਂਛ ਸਕੂਲੋ ਹੀ ਕਿਤਾਬਾਂ ਮਿਲਦੀਆਂ ਉੱਥੇ ਹੀ ਪੜ੍ਹ ਗ ਅੱਛਾ ਉਹ ਬੱਚੇ ਨਾ ਬੋਝ ਵੀ ਨਹੀਂ ਪਾਂਦੇ ਪੜ੍ਹਾਈ ਦਾ
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਦੇਖੋ ਉਹਨਾਂ ਨੂੰ ਫਰੀ ਕੋਸਟ ਦਿੰਦੇ ਨੇ ਕੇ ਨਾਮ ਕਿਤਾਬਾਂ ਕਹਿੰਦੇ ਕਿ ਤੁਸੀਂ ਪੜ੍ਹ ਲੋ। ਜਿਸ ਤਰ੍ਹਾਂ ਤੁਹਾਨੂੰ ਬ ਦੇ ਰਹੇ ਆ ਇਸ ਤਰ੍ਹਾਂ ਤੁਸੀਂ ਵਾਪਿਸ ਕਰਨੀ ਹੈਗੀ ਉਹ ਫਿਰ ਕਿਤਾਬਾਂ ਕਿਸੇ ਦੂਜੇ ਬੱਚੇ ਨੂੰ ਦਿੰਦੇ ਨੇ ਫਿਰ ਇਸ ਤਰ੍ਹਾਂ ਕਰਕੇ।
ਨੀ ਹਾਂ ਠੀਕ ਹੈ ਦੇਖੋ ਅਸੀਂ ਚਲੋ ਸਾਨੂੰ ਸਕੂਲੋਂ ਨਹੀਂ ਮਿਲੀ ਸੀ ਸਾਡੇ ਟਾਈਮ ਚ। ਵਰੇ ਹੁੰਦਾ ਸੀ ਸਾਡੇ ਸਾਹਬ ਨਾਲ ਸਿਲੇਬਸ ਵੀ ਨੀ ਬਦਲਦਾ ਸੀਆ।
ਹਾਂਜੀ
ਹੁਣ ਜਿਹੜੀ ਸਾਡੇ ਵਡੇ ਭੈਣ-ਭਰਾ ਨੇ ਜੋ ਪੜੀ ਬੁੱਕਾ ਉਹਹੀ ਅਸੀਂ ਪੜ੍ਹ ਲੈਂਦੀ ਸੀ ਕਿਤਾਬਾਂ ਉਹੀ ਅਸੀਂ ਪੜ੍ਹਦੇ ਸੀ। ਉਹੀ ਭਰਾਨ ਭੈਣ ਨੇ ਪੜ੍ਹ ਲੀ। ਕਿਤਾਬ ਲਿਤੀ ਤਾਂ ਤਿੰਨ ਸਾਲ ਤਿੰਨ ਬੱਚਿਆਂ ਨੇ ਪੜ੍ਹ ਲੀ ਹੁਣ ਤਾ ਤਾਨੂੰ ਪਤਾ ਆਏ ਸਾਲ ਸਿਲੇਬਸ ਹੀ ਬਦਲ ਦੇ ਰਹਿੰਦੇ ਆ।
ਸਿਲੇਬਸ ਬਦਲਦੇ ਤੇ ਦੇਖੋ ਇਹਨਾਂ ਦਾ ਨੁਕਸਾਨ ਕਿੰਨਾ ਗਾ ਦੇਖੋ ਇਹ ਚੀਜ਼ ਦਾ। ਇਹ ਗੌਰਮੈਂਟ ਦੀ ਵੀ ਇਹਦੇ ਚ ਉਹ ਹੈਗੀ ਮਿਲੀ ਭਗਤ ਹੈਗੀ। ਹਨਾ ਦੇਖੋ ਮੈਂ ਦੇਖੋ ਜਦੋਂ ਕਿਤਾਬਾ ਬਦਲੀਆ ਜਾਂਦੀਆ ਨੇ ਕਿੰਨਾ ਕਿਤਾਬਾ ਛਪਦੀਆ ਨੇ ਕਿੰਨਾ ਕੁ ਪੇੜ ਕੱਢਦਾ ਕਿੰਨਾ ਕ ਪੇੜਾਂ ਦੇ ਬਣਦੀਆਂ ਕਿਤਾਬਾਂ ਨੇ ਕਾਜ਼ਾ ਬਣਦਾ ਪੇੜਾਂ ਤੋਂ ਬਣਦਾ ਗਾ ਕਿਨ ਤਹੋਰ ਕਿੰਨੇ ਪੇੜ ਕੱਟ ਕੱਟੇ ਜਾਂਦੇ ਦੇਖੋ ਕਿੰਨੇ ਪੇੜ ਕੱਟੇ ਜਾਂਦੇ ਨੇ ਹਜ਼ਾਰਾਂ, ਲੱਖਾਂ, ਕਰੋੜਾਂ ਪੇੜ ਹਰ ਸਾਲ ਕੱਟੇ ਜਾਂਦੇ ਨੇ। ਹ
ਹਾਂਜੀ ਦੇਖੋ ਤਾਂ ਹੀ ਤਾਂ ਗਰਮੀ ਹੋ ਗਈ ਹੈ ਉਸਦਾ ਸੀਟਾ ਦੇਖੋ ਸਾਨੂੰ ਹੀ ਹੋ ਰਿਹਾ।
ਇਸ ਕਰ ਹਾਂ ਹੋਰ ਬਿਲਕੁਲ ਜੀ। ਜਿਹੜੇ ਇਹ ਔਡਰ ਦਿੰਦੇ ਨੇ ਇਹ ਤੇ ਏਸੀਆ ਚ ਬੈਠੇ ਨੇ ਚੌਵੀ ਘੰਟੇ ਇਹਨਾਂ ਦੇ ਚੌਵੀ ਘੰਟੇ ਏਸੀਆ ਚ ਲੱਗੇ ਨੇ। ਇਹ ਆਮ ਬੰਦਾ ਭੁਗਤ ਰਿਹਾ ਵਿਚਾਰਾ ਗਰਮੀ।
ਹਾਂ ਆਮ ਬਦਾ ਦੇਖੋ ਕਿਸੇ ਕੋਲ ਪੱਖਾ, ਕਿਸੇ ਕੋਲ ਕੂਲਰ ਵੀ ਨੀ ਹੈ, ਕਿਸੇ ਕੋਲ ਏਸੀ ਵੀ ਹੈ। ਹੁਣ ਤੁਸੀਂ ਕਈ ਦੇਖੋ ਕਈਆਂ ਝੁੱਗੀਆਂ ਵਿੱਚ ਰਹਿੰਦੇ ਉਹਨਾਂ ਕੋਲ ਤਾਂ ਪੱਖੇ ਵੀ ਨੀ ਹੁੰਦੇ।
ਜਦਕਿ ਸਰਕਾਰ ਨੂੰ ਚਾਹੀਦਾ ਕਿ ਕਿਤਾਬ ਇਹ ਕਾਗਜ਼ ਨੂੰ ਬੱਚਤ ਕਰਨੀ ਚਾਹੀਦੀ ਹੈ। ਦੇਖੋ ਟੈਕ ਸਾਡੇ ਜ ਮਤਲਬ ਸਾਡੇ ਹਿੰਦੁਸਤਾਨ ਟੈਕਨੋਲੋਜੀ ਆ ਗਈ। ਪਹਿਲੇ ਤੁਸੀਂ ਦੇਖੋ ਪਹਿਲੇ ਮੁਕਾਬਲੇ ਜਿਹੜਾ ਹੁਣ ਕੰਮ ਹੋਰ ਸਲੋ ਹੋ ਗਿਆ ਪਹਿਲੇ ਟੈਕਨੋਲੋਜੀ ਦਾ ਮਤਲਬ ਕੀ ਹੈ ਕਿ ਕੰਮ ਫਾਸਟ ਹੋਵੇ ਕਾਵ-ਕਾਵ ਜਿਹੜਾ ਕੰਮ ਹੈ ਫਾਸਟ ਫਾਸਟ ਹੋਵੇ ਤੇ ਨਾਲੇ ਵਧੀਆ ਹੋਵੇ ਹੈਨਾ ਅੱਜ ਕੱਲ੍ਹ ਤੁਸੀਂ ਦੇਖ ਲਓ ਪੁਰਾਤਨ ਸਮੇਂ ਦੇ ਪਰ ਪੁਰਾਣੇ ਜਮਾਨੇ ਦੇ ਵੀ ਦੇਖ ਲੋ ਸਾਰਾ ਕੰਮ ਪੇਪਰ ਤੋਂ ਹੁੰਦਾ ਸੀ। ਤੇ ਹੈਨਾ ਟੈਮ ਤੇ ਚਲੋ ਲੱਗਦਾ ਸੀ ਪਰ ਇਹਨਾ ਟੈਮ ਜਿਹੜਾ ਹੁਣ ਜਿੰਨਾ ਟੈਮ ਹੁਣ ਲੱਗਦਾ ਨਾ ਇੰਨਾ ਟੈਮ ਨੀ ਲੱਗਦਾ ਸੀ ਪਹਿਲਾਂ ਪੁਰਾਣੇ ਜ਼ਮਾਨੇ ਚ।
ਹਾਂਜੀ-ਹਾਂਜੀ ਦੇਖੋ ਤਾਂ ਬੰਦਿਆਂ ਦਾ ਹੀ ਕੰਮ ਆਉਂਦਾ ਸੀ ਹੁਣ ਤਾਂ ਸਾਰੇ ਮਸ਼ੀਨਾਂ ਦਾ ਹੀ ਹੋ ਗਿਆ ਸਾਰਾ।
ਕ ਜਿਹੜਾ ਕੰਮ ਹੁੰਦਾ ਸੀ ਪੇਪਰਾਂ ਤੇ ਹੁੰਦਾ ਸੀ ਨਾਲੇ ਕੰਮ ਵੀ ਵਧੀਆ ਹੁੰਦਾ ਸੀ। ਹੁਣ ਜਿਹੜਾ ਸਾਰਾ ਟੈਕਨੋਲੋਜੀ ਦਾ ਕੰਮ ਆ ਗਿਆ ਸਾਰਾ ਇੰਟਰਨੈਟ ਦਾ ਉਹ ਕੰਮ ਆ ਗਿਆ। ਪੇ ਹੋਰ ਪੇਪਰ ਵਾਲਾ ਕੰਮ ਵੱਧ ਗਿਆ ਪੇਪਰ ਵਾਲਾ ਜਿਹੜਾ ਕੰਮ ਸੀ ਉਹ ਵੱਧ ਗਿਆ। ਕ ਬੈਂਕ ਚਲੇ ਜਾਓ ਤੁ ਕ ਆਧਾਰ ਕਾਰਡ ਲਓ, ਪੈਨ ਕਾਰਡ ਲਓ ਇਹ ਲਾਓ ਵੋ ਲਾਓ ਉਹਦੀ ਕਾਪੀ ਲਾਓ ਉਹਦੇ ਕਾਪੀ ਲਾਓ ਤੂਹੀ ਯਾਰ ਟੈਕਨੋਲਜੀ ਆਈ ਉਹਦਾ ਯੂਜ ਕਿਉ ਨੀ ਕਰਦੇ ਤੂਹੀ।
ਨਈ ਉਹ ਨੀ ਕਰਦੇ ਬਸ ਆਮ ਜਨ ਤਾ ਨੂੰ ਵੀ ਪਰੇਸ਼ਾਨ ਕਰਨ ਵਾਲੀ ਗੱਲ ਹੈ ਨਾ ਇਹ ਤਾਂ।
ਦੇਖੋ ਇਹ ਚੀਜ਼ਾ ਜਿਹੜੀਆ ਕਰਾ ਰਹੇ ਨੇ ਪੇਪਰ ਜਿੰਨਾ ਯੂਜ ਕਰ ਰਹੇ ਨੇ ਉਹ ਖਾਲੀ ਟੈਕਨੋਲੋਜੀ ਆਉਣ ਤਾ ਫਿਰ ਕੀ ਫਾਇਦਾ ਹੋਇਆ ਦੱਸੋ ਕੋਈ ਫਾਇਦਾ ਥੋੜ੍ਹਾ ਜਹਾ ਟੈਕਨੋਲੋਜੀ ਆ ਆਣ ਦਾ ਕੋਈ ਫਾਇਦਾ ਨੀ ਹੋਇਆ।
ਨਈ ਕੋਈ ਜ਼ਿਆਦਾ ਨੀ ਹੋਇਆ ਜੀ।
ਹੋਰ ਆ ਦੇਖੋ ਕਿੰਨੇ ਪੇੜ ਕੱਟੇ ਜਾਂਦੇ ਨੇ ਇਹ ਪੇਪਰ ਛੱਪਣ ਵਾਸਤੇ ਕਿਤਾਬਾਂ ਛੱਪਣ ਵਾਸਤੇ ਗੌਰਮੈਂਟ ਕੋਈ ਧਿਆਨ ਨਈ ਦੇ ਰਈ ਐਨੀ ਓ ਗਵਰਮੈਂਟ 'ਚਾਹਾਦਾ ਕਿ ਜਿੰਨ ਜਟ ਟੈਕਨੋਲੋਜੀ ਆ ਗਈ ਤੇ ਟੈਕਨੋਲੋਜੀ ਆਧਾਰ ਤੇ ਕੰਮ ਹੋਣਾ ਚਾਹੀਦਾ। ਤੇ ਫਿਰ ਵੀ ਬਿਲਕੁਲ ਗੌਰਮੈਂਟ ਧਿਆਨ ਨਈ ਦੇ ਰਈ ਕਿੰਨਾ ਨੁਕਸਾਨ ਬਾਰ ਮੁਲਕਾਂ 'ਚ ਇੱਕ ਪੇੜ ਵੀ ਅਗਰ ਓ ਕੱਟਦੇ ਨੇ ਨਾ ਇੱਕ ਪੇੜ ਕੱਟਣ ਵਾਸਤੇ ਵੀ ਉਹਨਾਂ ਨੂੰ ਗੌਰਮੈਂਟ ਤੇ ਸੁਪਰੀਮ ਕੋਰਟ ਪਤਾ ਨੀ ਇੱਕ ਵੱਡੇ-ਵੱਡੇ ਓ ਜੇੜੇ ਉੱਥੇ ਓ ਨੇ ਨਾ ਇੰਸਟਿਊਸ਼ਨ ਉਹਨਾਂ ਤੋਂ ਐਗਰੀ ਓ ਲੈਣਾ ਪੈਣਾ ਉਹਨਾਂ ਨੂੰ
ਦੇਸ਼ ਲੈਣੇ ਪੈਂਦੇ ਉਹਨਾਂ ਦੇ ਲਈ
ਆਦਿ ਲੈਣੇ ਪੈਂਦੇ ਨੇ ਪੇੜ ਇੱਕ ਅਗਰ ਕੋਈ ਪੇੜ ਸੁੱਕ ਗਿਆ ਨਾ ਤੇ ਓ ਫੋਰੈਸਟ ਜਿੰਮੇਦਾਰੀ ਹੁੰਦੀ ਕਿ ਪੇੜ ਕਿਵੇਂ ਸੁੱਕਾ ਹੈ ਪੇੜ ਕਿਵੇਂ ਕਟਾ ਜਾਂ ਕੇ ਕਿਵੇਂ ਸੁੱਕ ਗਿਆ ਉਹਦੀ ਜ਼ਿੰਮੇਦਾਰੀ ਉਹਨੂੰ ਭਗ ਦਿੰਦਾ ਜਾਂ ਸਾਰਾ ਰਿਕਾਰਡ ਦੇਣਾ ਹੋਣਾ। ਨਾ-ਨਾ ਤੇ ਸਾਡੇ ਇੱਥੇ ਕਿੰਨੇ ਪੇੜ ਦਵਾਈਆਂ ਪਾ ਕੇ ਸੁਕਾ ਦਿੰਦੇ ਨੇ ਜੇੜੇ ਸੜਕਾਂ ਦੇ ਫਿਰ ਸੁਹਾਗ ਉਹਨੂੰ ਕੱਟ ਜਾ ਕੱਟ ਦਿੰਦੇ ਨੇ ਕਿੰਨੇ ਪੇੜ ਹਾਰੇ ਜੰਗਲ ਕੱਟ ਕੱਟੇ ਜਾ ਰਏ ਨੇ ਕਿੰਨੇ ਕਿੰਨਾ ਅੱਜਂ ਦੇਖ ਕੇ ਬੜਾ ਹੈਰਾਨ ਹੁੰਨੇ ਆ ਕਿ ਪਤਾ ਨਈ ਅਗੇ ਹਿੰਦੁਸਤਾਨ ਦਾ ਕੀ ਹੋਵੇਗਾ ਕਿੰਨਾ ਕੋਈ ਪਤਾ ਨਈ
ਹਾਂ ਇਹ ਤੇ ਹੈ ਦੇਖੋ ਵੀ ਤੇਲ ਨੂੰ ਸਾਰੇ ਕੱਟੇ ਜਾ ਰਏ ਆ ਜਿਸ ਕਰਕੇ ਦੇਖੋ ਆਮ ਜਨਤਾ ਨੂੰ ਵੀ ਨੁਕਸਾਨ ਹੋ ਰਿਆ ਹੈ ਆਮ ਜਨਤਾ ਵੀ ਪੁੁਗਤ ਰਈ ਏ ਸਭ ਕੁਛ ਅੱਛਾ ਤੁਸੀਂ ਪੜ੍ਹਾਈ ਦੇਖਲੋ ਅੱਛਾ ਤੁਸੀਂ ਤੁਸੀਂ ਮਹਿੰਗਾਈ ਦੇਖਣੀ ਆ ਰੋਟੀ ਸਬਜ਼ੀ ਦੇਖ ਲੋੋ ਸਬਜ਼ੀਆਂ ਦੇਖ ਲਓ ਕਿੰਨੀਆਂ ਮਹਿੰਗੀਆਂ
ਹੋਰ ਨਾਲੇ ਚਲੋ ਮਹਿੰਗੀ ਹੈ ਚਲੋ ਕੋਈ ਗੱਲ ਨੀ ਪਰ ਸਈ ਤਾ ਹੋਵੇ।
ਹਾਂ ਅੱਛਾ ਮਹਿੰਗੀਆਂ ਤਾਂ ਕੋਈ ਹਾਂ ਤਾਜ਼ੀਆਂ ਵੀ ਨਈ ਹੈ ਕੁਝ ਇਸ ਤਾਜ਼ੀ ਹੈ ਕੋਈ ਤਾਜ਼ੀ ਵੀ ਨਈ ਹੈ।
ਤਾਜੇ ਵੀ ਨਈ ਨਾਲੇ ਅਹ ਮਿਲਾਵਟਾਂ- ਮਿਲਾਵਟਾਂ ਕਰਕੇ ਵੇਚਤੇ ਪਏ ਨੇ ਮਿਲਾਵਟ ਵਟਾਂ ਕਰਕੇੇ ਬੇਚਦੇ ਪਏ ਨੇ।
ਹਾਂ-ਹਾਂ-ਹਾਂ ਸਭ ਮਿਲਾਵਟ ਈ ਹੈ ਬਸ ਮਿਲਾਵਟ ਦਾ ਜ਼ਮਾਨਾ ਹੀ ਹੈ ਅੱਜ ਕੱਲ
ਹਾਂਜੀ-ਹਾਂਜੀ ਬੰਦਾ ਖਾਏ ਤੇ ਖਾਏ ਕੀ-ਕੀ ਬੰਦਾ ਕੀ ਕਰੇ ਸਮਝ ਨਈ ਆ। ਇੱਥੇ ਦੀ ਗੌਰਮੈਂਟ ਨੇ ਬਿਲਕੁਲ ਬੇੜਾ ਗਰਕ ਕਰਤਾ ਜਨਤਾ ਦਾ ਬਾਰ ਮੌਲ ਤਾਂ ਹੀ ਸਾਡੇ
ਏਹ ਵੇਲੇ ਦੇਖੋ ਭਵਿੱਖ ਵਿੱਚ ਕੁਛ ਜੋੜ ਵੀ ਨਈ ਸਕਦਾ। ਜੇ ਅਸੀਂ ਕਹੀਏ ਚਾਰ ਪੈਸੇ ਹੁਣ ਜੋੜ ਲਈਏ ਮਸਿਓ ਤਾਂ ਘਰ ਦੇ ਗੁਜ਼ਾਰੇ ਹੀ ਚੱਲਦੇ ਆ।
ਹੁਣ ਤੂੰ ਦੇਖੋ ਕਿੰਨਾ ਮਿਲਾਵਟੀ ਦੁੱਧ ਹੈ ਸਾਰਿਆਂ ਨੂੰ ਪਤਾ ਮਿਲਾਵਟੀ ਦੁੱਧ ਬਿਕ ਰਿਆ ਸ਼ਹਿਰਾਂ 'ਚ ਗੌਰਮੈਂਟ ਕਿਉਂ ਨਈ ਰੋ ਰੋਕ ਰੋਕਥਾਮ ਕਰਦੀ ਏਨੀ
ਨਈ-ਨਈ ਗੌਰਮੈਂਟ ਨਈ ਕਰਦੀ ਓ ਵੀ ਮਿਲੀ ਹੁੰਦੀ ਹੈ ਨਾ ਦੇਖੋ ਕੋਈ ਵੀ ਕੰਮ ਕੋਈ ਕ੍ਰਾਈਮ ਹੋਏ ਦੇਖੋ ਸਾਰੇ ਮਿੱਲੇ ਹੁੰਦੇ ਆ ਕੋਈ ਕ੍ਰਾਈਮ ਇਸ ਤਰ੍ਹਾਂ ਥੋੜੀ ਹੋ ਜਾਂਦੇ ਆ।
ਵੋਈ ਤੋ ਬਾਰ ਮੁਲਕਾਂ 'ਚ ਕੋਈ ਇੱਕ ਪ ਇਕ ਪਰਸੈਂਟ ਵੀ ਕੋਈ ਮਿਲਾਵਟ ਨਈ ਕਰ ਸਕਦੀ। ਚੀਜ਼ ਬਿਲਕੁਲ ਪਿਓਰ ਮਿਲੇਗੀ ਥੋ ਮਹਿੰਗੀ ਹੈ ਪਰ ਮਿਲੇਗੀ ਤੁਹਾਨੂੰ ਵਧੀਆ
ਹਾਂ ਮਿਲੇਗੀ ਮਹਿੰਗੀ ਪਰ ਮਿਲੇਗੀ ਵਧੀਆ
ਤੁਹਾਨੂੰ ਇੱਥੇ ਦੇ ਜੇੜੇ-ਜੇੜੇ ਬਿਜਨਸਮੈਨ ਲੋਕੀ ਨੇ ਸਾਡੇ ਹਿੰਦੁਸਤਾਨ ਦੇ ਤਾਂ ਹੀ ਓ ਬਾਰ ਜਾ ਰਏ ਨੇ ਛੱਡ-ਛੱਡ ਕੇ ਇੰਡੀਆ
ਤਾਂ ਸਾਇ ਸਾਰੇ ਇੰਡੀਆ ਦੇ ਦੇਖੋ ਕਿੰਨ ਲੋਕ ਹੁਣ ਲੋਕਾਂ ਨੇ ਇਹੀ ਕਰਨਾ ਬਸ ਪੜ੍ਹ ਲਿਖ ਕੋਈ ਕੋਰਸ ਕਰਕੇ ਬਾਰ ਹੀ ਜਾ ਰਏ ਸਾਰੇ ਪੰਜਾਬ ਬਣੇ ਹੋਏ ਉੱਥੇ ਹੀ ਸੈਟਲ ਹੋ ਰਏ ਸਾਰੇ ਜਾ ਕੇ
ਬਿਲਕੁਲ ਇੱਕ ਮੈਂ ਓ ਦੇਖ ਰਿਆ ਸੀ ਨਿਊਜ਼ ਪੇਪਰ ਦੇਖ ਰਿਆ ਸੀਗਾ ਤੇ ਉਹਦੇ ਵਿੱਚ ਦਿਖਾ ਰਿਆ ਸੀ ਕਿ ਇਹ ਇਸ ਸਾਲ ਘੱਟੋ, ਘੱਟ ਦੋ ਹਜ਼ਾਰ ਛੱਬੀ ਸਤਾਈ ਦੇ ਵਿੱਚ ਘੱਟੋ, ਘੱਟ ਪੰਜਾਹ ਲੱਖ ਬੰਦਿਆਂ ਨੇ ਅਪਲਾਈ ਕੀਤਾ ਹੋਇਆ ਬਾਹਰ ਦੀ ਨਾਗਰਿਕਤਾ ਪਾਉਣ ਵਾਸਤੇ
ਦੱਸ ਦਾਂਗੇ ਉਹ ਨੂੰ ਡਣਾ ਹੀ ਨੀ ਕੋਈ ਮੂੜ ਹੀ ਨੀ ਅੱਛੀ ਵਸਨੀਕ ਉਧਰ ਦੀ ਵਸਨੀਕ ਹੋ ਜਾਂਦੀ ਹੈ।
ਕਿਉਂਕਿ ਇੱਥੇ ਹੈ ਨੀ ਗਾ ਕਿ ਬੱਚਾ ਕੀ ਹੈ। ਕੁਛ ਨਹੀਂ ਪਤਾ ਮਿੱਟੀ ਧੂੜ ਕੱਟਾ ਆਪ ਪੋਲਊਸ਼ਨ ਪਾਣੀ ਵੀ ਨਹੀਂ ਪਾਣੀ ਦੇ ਲੋ ਪਾਣੀ ਨੀ ਹੈਗਾ ਕਿੰਨਾ ਸੁੱਕਾ ਹੁਣ ਗਰਮੀਆਂ ਪੈ ਗਈਆਂ ਕਿੰਨਾ ਸੁੱਕਾ ਦਿਖਾਂਦੇ ਨੇ ਪਏ ਨੇ ਕਿਤੇ ਕਿਤੇ ਪਾਣੀ ਵੀ ਨੀ ਬਾਜ਼ਾਰਾਂ ਲੋਕਾਂ ਨੂੰ ਮਿਲਣੇ ਪੈਣ ਦਿੱਲੀ ਚ ਦੇਖਲੋ ਕਈ ਥਾਵਾਂ ਤੇ ਦਿੱਲੀ ਤਾਂ ਰਾਜਧਾਨੀ ਹੈ ਦੇਸ਼ ਦੀ ਦਿੱਲੀ ਚ ਪਾਣੀ ਨੀ ਮਿਲਦਾ ਲੋਕਾਂ ਨੂੰ ਪੀਣ ਵਾਲਾ
ਆਟੇ ਦਿੱਲੀ ਵੀ ਜਿਹੜਾ ਪਾਣੀ ਹੈ ਨਾ ਉਹ ਮਿਲਦਾ ਵੀ ਦੇਖੋ ਉਹ ਪੈਸਿਆਂ ਦਾ ਹੀ ਹੈ ਕੋਈ ਹੋਰ ਮਿਲਦਾ ਦੇਖੋ ਪਾਣੀ ਲਾਇਕ ਨਹੀਂ ਹੈ। ਉਹ ਜੇ ਕਿਤੇ ਮਿਲਦਾ ਵੀ ਹੈ ਤਾਂ ਉਹ ਪੈਸਿਆਂ ਦਾ ਮੁੂੱਲ ਮੇਰਾ ਹੈ।
ਹੋਰ ਬੜੀ ਹਾਲਤ ਖ਼ਰਾਬ ਕਰਦੀ ਗੌਰਰਮੈਂਟ ਨੇ ਕੋਈ ਧਿਆਨ ਨੀ ਰੀਸ ਵਾਸਤੇ ਕਹਿਣਾ ਕਿ, ਕਿ ਅਹ ਜਿਹੜਾ ਇਨਵਾਇਰਮੈਂਟ ਉਹਨੂੰ ਬਚਾਣਾ ਚਾਹੀਦਾ। ਉਹਦੇ ਵਾਸਤੇ ਅਗਰ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ।
ਉਨਾਂ ਗੌਰਮੈਂਟ ਦਿੱਤੀ ਹੈ ਨਾ ਆਮ ਲੋਕ ਨਾ ਆਮ ਜਨਤਾ ਦੇ ਰਹੀ ਹੈ ਕੋਈ ਨੀ ਦੇ ਰਿਹਾ ਸਾਰਿਆਂ ਨੂੰ ਬਸ ਆਪਣੇ ਨਾਲ ਹੀ ਮਤਲਬ ਹੈ ਕੋਈ ਕਿਸੇ ਦਾ ਕੋਈ ਸਾਥ ਨਹੀਂ ਹੈ। ਸਾਰੇ ਬਸ ਆਪਣੇ ਮਤਲਬ ਨਾਲ ਹੀ ਜੁੜੇ ਹੋਏ ਹੈ।
ਆਹ ਦੇਖੋ ਪ੍ਰਕਿਰਤੀ ਨੂੰ ਕਿੰਨਾ ਨੁਕਸਾਨ ਪਹਿਲ ਕਿੰਨੇ ਕਾਂ ਬੋਲਦੇ ਹੁੰਦੇ ਪਹਿਲੇ ਹਨਾ ਕਿੰਨੇ ਕਾਂ ਬੋਲਦੇ ਸਵੇਰੇ ਸਵੇਰੇ ਉਠਦੇ ਸੀ ਕਿੰਨੇ ਕਾਂ ਬੋਲ
ਅਸੀਂ ਮੁੁਰਗੇ ਬੋਲਦੇ ਹੁੰਦੇ ਸੀ। ਕਾਂ ਬੋਲਦੇ ਹੁੰਦੇ ਸੀ ਚਿੜੀਆਂ ਹੁਣ ਕੁਛ ਅਵਾਜ਼ਾਂ ਹੀ ਨਹੀਂ ਸੁਣਾਈ ਦਿੰਦੀਆਂ ਕਿ ਹੈ ਵੀ ਹੈ।
ਬਿਲਕੁਲ ਬੰਦਿਆਂ ਦੇ ਬੰਦਿਆਂ ਦੇ ਹੈਗਾ ਜਿਹੜੇ ਗੱਡੀਆਂ ਦੀ ਉਹਨਾਂ ਦੀ ਆਵਾਜ਼ ਚੀਜ਼ ਚੀ ਚੀ ਉਹੀ ਆ ਜਾਂਦੀ ਹੈ ਆ ਉਹ ਕਹੂਗਾ ਆ ਨਹੀਂ ਬਿਲਕੁਲ
ਮੋਟਰਸਾਈਕਲਾਂ ਦੀ ਵਾਹਨਾਂ ਦੀ ਆਵਾਜ਼ ਆਉਂਦੀ ਨੇ।
ਹਾਂਜੀ ਹਾਂਜੀ ਬੜਾ ਮਾਹੌਲ ਖ਼ਰਾਬ ਹੋ ਚੁੱਕਾ ਜੀ ਬਸ ਰੱਬ ਹੀ ਰੱਖਾ ਹੈ। ਕੀ ਕਰੀਏ ਬਸ ਅਸੀਂ ਵੇਖ ਬੜੇ ਹੈਰਾਨ ਹੁੰਦੇ ਹਾਂ ਪਤਾ ਨੀ। ਕੀ ਹੋਗਾ ਕੀ ਨਹੀਂ ਪਰ ਗੌਰਮੈਂਟ ਇਸ ਪਾਸੇ ਧਿਆਨ ਦੇਣਾ ਚਾਹੀਦਾ ਦੇਖੋ ਬੰਦਾ ਬੰਦਾ ਤਾਂ ਹੀ ਤਾਂ ਦੇਖੋ। ਸਰਕਾਰ ਕਰੇਗੀ ਤਦੀ ਤਾਂ ਬੰਦੇ ਕਰਨਗੇ ਜੇ ਬੰਦਾ ਆਪਣੇ ਆਪ ਪਾਸੋਂ ਕਰ ਲੇਗਾ ਤਾਂ ਸਰਕਾਰ ਕਰੇਗੀ ਨਹੀਂ ਗਲਤ ਕਰ ਰਹੇ ਹੋ ਇਹਨੂੰ ਨਾ ਕਰੋ। ਹਨਾ ਤੇ ਸਰਕਾਰ ਆਪਣਾ ਇੱਕ ਮੋਡਲ ਬਣਾਏ ਤੇ ਦੇਸ਼ ਨੂੰ ਬਚਾਉਣ ਵਾਸਤੇ ਇਨਵਾਇਰਮੈਂਟ ਬਚਾਉਣ ਵਾਸਤੇ ਤੇ ਪਾਣੀ ਬਚਾਉਣ ਵਾਸਤੇ
ਜਾਗਰੂਕ ਕਰਨਾ ਚਾਹੀਦਾ ਦੇਖੋ।
ਰਾਜਾ ਘਰ ਘਰ ਜਾ ਕਰਕੇ ਜਿਵੇਂ। ਅ ਵੋਟਾਂ ਪਾਈ ਜਾਂਦੇ ਆਂ ਨੇ ਘਰ ਘਰ ਜਾ ਕਰਕੇ ਲੋਕੀ ਵੋਟ ਬਣਾਉਂਦੇ ਨੇ ਇਹ ਚੀਜ਼ਾਂ ਕਿਉਂ ਨਹੀਂ ਅਸੈਪਟ ਕਰ ਘਰ ਘਰ ਜਾ ਕੇ
ਨਹੀਂ ਨਹੀਂ ਹਾਂ ਇਹ ਚੀਜ਼ ਇਹ ਕਰਦੇ ਜਿਹੜੀ ਚੰਗੀ ਗੱਲ ਵੋਟਾਂ ਵਾਸਤੇ ਤਾਂ ਦੇਖੋ ਜਾ ਸਕਦੇ ਹੈ।
ਔਰ ਜਿਹੜੇ ਜਿਹੜੇ ਸੜਕਾਂ ਤੇ ਖਾਲੀ ਜਗ੍ਹਾ ਪਈਆਂ ਉਥੇ ਜਾ ਕੇ ਪੇੜ ਲਗਾਓ ਪੇੜ ਲਗਵਾਏ ਗੌਰ ਕਰ ਸਕਦੀ ਹੈ ਗੌਰਮਿੰਟ ਨਾਲ ਪੈਸਾ ਵੀ ਫਾਲਤੂ ਜਿਹੜੇ ਖਰਚ ਕਰਦੀ ਹੈ। ਪੇੜ ਲਗਾਉ ਚਾਹੀਦੇ ਜਿੱਥੇ ਖਾਲੀ ਜਗ੍ਹਾ ਪਏ ਉਥੇ ਕਿ ਗੌਰਮੈਂਟ ਚਾਹੀਦਾ ਕਿ ਹਰੇ ਭਰੇ ਪੇੜ ਲਗਾਓ। ਫਲਦਾਰ ਪੇੜ ਲਗਾਓ ਹੁਣ ਜਿਹੜੇ ਫਲਦਾਰ ਪੇੜ ਹੈ ਕਿਤੇ ਬੱਜੇ ਨਹੀਂ ਪਹਿਲੇ ਇੰਨੇ ਹੁੰਦੇ ਸੀ ਲੋਕੀ ਮੁੱਲ ਖਾਂਦੇ ਨੀ ਸੀ ਕੋਈ ਚੀਜ਼ ਫਲ ਅਸੀਂ। ਪਿੰਡਾਂ ਚ ਰਹੇ ਹਾਂ ਬਿਲਕੁਲ ਅਸੀਂ ਮੁੱਲ ਖਾਂਦੇ ਨਹੀਂ ਸੀ ਅੰਬ ਹੋਏ ਅੰਬ ਜਾ ਕੇ ਬਾਗ ਚਲੇ ਗਏ ਅੰਬ ਦੇ ਉੱਥ ਤੋੜ ਕੇ ਖਾ ਲਏ ਅਮਰੂਦ ਅਮਰੂਦ ਖਾ ਲਈਏ ਜਾ ਕੇ ਪਪੀਤਾ ਸਾਈਡ ਸਾਡੇ ਕੋਈ ਅਸੀਂ ਮੁੱਲ ਖਾਧਾ ਨੀ ਬਿਲਕੁਲ ਬਚਪਨ ਚ ਅਸੀਂ ਸਭ ਏਦਾਂ ਹੀ ਤੋੜ ਤੋੜ ਖਾਂਦੇ ਰਹੇ ਹਾਂ ਪਿੰਡਾਂ ਚ
ਹਾਂਜੀ ਇਹ ਤੇ ਹੈ
ਕੁਛ ਹੈ ਬਚਿਆ ਨਹੀਂ ਪਿੰਡਾਂ ਚ ਵੀ ਸਭ ਸਭ ਉਜਾੜਤਾ
ਅੱਛਾ ਜੀ ਚਲੋ ਜੀ ਅੱਛਾ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਚੰਗਾ, ਹਾਂਜੀ ਜੀ ਬਸ